ਹੈਲੋ, ਹਾਂਜੀ। ਹੋਰ ਹੋ ਗਿਆ ਕੰਮ ਨਹੀਂ- ਨਹੀਂ। ਹਜੇ ਇੱਥੇ ਬਈ ਹ ਘਰ ਜਾ ਕੇ ਬਿਜ਼ੀ ਹੋ ਜਾਣੀ। ਮਤਲਬ ਤਾਂ ਵੀ ਥੋੜ੍ਹਾ ਟਾਈਮ ਨਿਕਾਲ ਹੀ ਲਵਾਂਗੇ।
ਕਦੋਂ ਜਾਣੀ ਵਾਪਿਸ।
ਕੱਲ੍ਹ ਜਾਵਾਂਗੇ ਸ਼ਾਇਦ, ਕੱਲ੍ਹ ਜਾਣਗੇ, ਕੱਲ ਜਾਣਗੇ ਆਪ ਦੇਖਦੇ ਹਾ। ਜਦੋਂ ਜਾਂਦਾ ਨੇ ਉਹ ਵੀ ਹਾਂ, ਉੱਥੇ ਨੇ ਨਾਨੀ ਦੇ ਘਰ ਆਪਣੇ।
ਅੱਛਾ। ਨਾਨੀ ਘਰ, ਤੁਹਾਡੇ ਘਰ ਨਹੀ ਆਉਂਦੇ।
ਆਉਂਦੇ ਨੇ, ਪਰ ਤਾਂ ਸੌਦੇ ਨੀ। ਉੱਥੇ ਸੋਂਦੇ ਨੇ ਮਾਮੇ ਦੇ ਮੁੰਡੇ ਉਥੇ, ਫੋਨ ਕਰਨੇ ਸ਼ੁਰੂ ਕਰ ਦਿੰਦੇ ਨੇ ਨਾਲ ਹੀ। ਇੱਥੇ ਆਉਣਗੇ ਨਾਲੇ, ਆਇਆ ਨੀ, ਆਇਆ ਨੀ, ਆਇਆ ਨੀ ਕਰਨੇ ਸ਼ੁਰੂ ਕਰ ਦੇਗੇ ਨਾਲੇ।
ਅੱਛਾ! ਏ ਸੀ ਲੱਗਿਆ ਤਾਂ ਹੁਣ ਲਗਵਾਓਗੇ। ਏ ਸੀ ਵਗੈਰਾ
ਨਹੀ ਸਾਡਾ ਤਾਂ ਤਿੰਨ ਸਾਲ ਹੋ ਗਿਆ ਲੱਗਿਆ ਦਾ।
ਏਧਰ, ਤੁਹਾਡੇ ਇੱਧਰ, ਪੇਕੇ।
ਹਾਂ।
ਅੱਛਾ।
ਹਾਂ। ਬੱਚਿਆਂ ਕਰਕੇ ਮੰਮੀ ਨੇ ਪੱਲੇ ਗਵਾਇਆ ਸੀ। ਜਦੋਂ ਜੱਸੀ ਦੀ ਕੁੜੀ ਛੋਟੀ ਸੀ। ਮੇਰੀ ਸੀ ਛੋਟੀ ਤੇ ਫੇਰ ਬੱਚੇ ਰਹਿੰਦੇ ਨੀ ਸੀ। ਫਿਰ ਮੰਮੀ ਨੇ ਲਗਵਾਇਆ ਸੀ। ਹਾਂ ਨਹੀਂ ਸਾਡੇ ਤਿੰਨ ਸਾਲ ਦੀ ਹੋ ਗਈ ਉਹ ਕੁੜੀ ਜਸੀ ਦੀ। ਤੇ ਤਿੰਨ ਸਾਲ ਕੀ ਨਾਮ ਹੈ? ਹੋ ਗਏ ਨੇ ਲੱਗਿਆ। ਜਦੋਂ ਹੋਈ ਸੀ ਤਾਂ ਲੱਗਿਆ ਸੀ।
ਅੱਛਾ- ਅੱਛਾ! ਫੇਰ ਤੇ ਵਧੀਆ ਆ। ਹਾਂ। ਬਿਲਕੁਲ, ਇਹ ਵੀ ਕਿਸੇ-ਕਿਸੇ ਦੇ ਪੈਰਾਂ ਨਾਲ ਹੀ ਆਉਂਦਾ।
ਹਾਂ। ਉਹਦੇ ਦੇ ਬਡੇ ਤੇ ਗੱਡੀ ਆਈ। ਉਹਦਾ ਜਨਮ ਦਿਨ ਤੇ ਗੱਡੀ ਹਾਂ। ਨਈ ੳ ਲੱਕੀ ਏ। ਹੂ ਧੀਆਂ ਤੇ ਹੁੰਦੀਆਂ ਹੀ ਨੇ।
ਧੀਆਂ ਨਾਲ ਵੈਸੇ ਜਿੰਨਾ ਮਰਜ਼ੀ ਕਰੋ। ਹਾਂ। ਓਨਾ ਘੱਟ ਏ ਹਾਂ।
ਸਾਨੂੰ ਵੀ ਸਾਡੇ ਸਾਨੂੰ ਵੀ ਹੁੰਦਾ ਹੈ ਕਿ ਬਈ ਅਹ ਕੋਈ ਹੈਗੀ ਸਾਡੀ। ਅਸੀਂ ਵੀ ਜਿੰਨਾ ਹੋ ਸਕਦਾ ਕਰਨ ਦੀ ਕੋਸ਼ਿਸ਼ ਕਰਨਾ ਕਿਉਂਕਿ ਅੱਗੇ ਦਾ ਪਤਾ ਨੀ ਕੁਛ ਵੀ ਬੱਚਿਆਂ ਦਾ।
ਬੰਦਾ ਵੱਧਦਾ- ਫੁੱਲਦਾ ਸੋ ਹੀ ਜਿੰਨਾ ਦੋ ਨਾ ਧੀਆਂ ਨੂੰ ਓਨਾ ਬੰਦਾ ਵੱਧਦਾ। ਹੂ, ਐਵੇਂ ਥੋੜ੍ਹੀ ਨਾ ਕਹਿੰਦੇ ਨੇ।
ਹਾਂ। ਜਿੰਨਾ ਧੀਆਂ ਨੂੰ ਖੁਸ਼ ਰੱਖੋ ਨਾ
ਉਹਨਾਂ ਧੀਆਂ ਵੀ ਉਹਨਾਂ ਦੇ ਘਰ ਹੁੰਦੀਆਂ ਨੇ ਮੇਰਾ ਨ ਹਾਂ ਬੱਸ ਨਾਸ਼ਤਾ ਕੀਤਾ ਵੇ ਹੁਣ ਕਰਕੇ ਹੱਟੀ ਆ ਤੇ ਹਾਂ ਫਿਰ ਛੋਟੀ ਬਹਿਨਾਂ ਕਾ ਫ਼ੋਨ ਆ ਗਿਆ ਥਾ
ਅੱਛਾ
ਫੇ ਮੈਂ ਹਣ ਸਬਜ਼ੀ ਮੈਂ ਕਿਹਾ ਚੱਲ ਇਹਨੂੰ ਹੀ ਕਹਿਨੀ ਇੱਕ ਬੀ ਕਰਦੇ ਬਈ
ਅੱਛਾ ਜੋ ਜੇਗਾਦਰੀ ਵਾਲੇ ਹੈਗੇ ਉਹ ਛੋਟੇ ਨੇ ਉਹ
ਹੈਂ
ਜੋ ਇੱਕ ਹੋਰ ਹੈਗੀ ਤੁ ਉਹ ਛੋਟੇ ਨੇ ਮਤਲਬ ਇਹਨਾਂ ਦੇ ਦੋ ਮੁੰਡੇ ਨੇ
ਛੋਟੇ ਦੀਦੀ
ਅੱਛਾ
ਆਹੋ
ਛਾ ਮੰਮੀ ਨੂੰ ਵੀ ਕਰ ਦੇਨਾ ਕਰਨਾ ਮੰਮੀ ਦਾ ਵੀ ਹੋ ਗਿਆ ਜੇ ਸਟਾਰਟ
ਅੱਛਾ ਕਰ ਲੈਣੀ ਗੇ ਗੱਲ ਕਿਦ ਨੂੰ ਅੱਜ ਗਏ ਨੀ
ਹਜੇ ਤੇ ਬਾਰਿਸ਼ ਹੀ ਆ ਗੀ ਸੀ ਗਏ ਹੀ ਨਹੀਂ ਹਜੇ ਮਤਲ ਆਇਆ ਨੀ ਕੁਝ ਕਸੂਸੀ ਤੇ ਕਰ ਸਕਦੇ ਓ
ਹਾਂ ਹਾਂ ਮੈਂ ਤੇ ਕਰ ਲਾਂਗੀ ਬਿਲਕੁਲ ਹਾਂ ਕੋਈ ਨੀ ਕਰ ਲਾਂਗੇ ਫ੍ਰੀ ਹੋਗੇ ਹੋ ਕੇ
ਮੰਮੀ ਨਾ ਹਾਂ ਮੰਮੀ ਤਾਂ ਫਰੀ ਬੈਠੀ ਹੋਈ ਆ ਆਂਗਣਵਾੜੀ ਤਾਂ ਮੰਮੀ ਨੂੰ ਵੇਖ ਰੀ ਹੈ ਕੁਛ ਬਸ ਛੋੜਨ ਦੀ ਕਰ ਰਹੀ ਹੁਣ ਤੇ
ਅੱਛਾ
ਉਹੋ ਨਾ ਹਾਂ ਛੋੜਨ ਦੀ ਕਰ ਰੀ ਕਿਉਂ ਪਤਾ ਨੀ ਕੰਮ ਇਹਨਾ ਲੈਂਦੇ ਨੇ ਸੈਲਰੀ ਪਾਂਦੇ ਨੀ ਹੈਗੇ ਇਨਾ ਮੰਮੀ ਨੂੰ ਨਾ ਬਹੁਤ ਜ਼ਿਆਦਾ ਪਰਸ਼ਾਨ ਕੀਤਾ ਹੋਇਆ ਮੇਰੇ ਕੋਲ ਹੁਣ ਹੁੰਦਾ ਨੀ ਹੋਰ ਕੀ ਮੈਂ ਤੇ ਮੰਮੀ ਫਿਰ ਘਰ ਮੰਮੀ ਕਹਿੰਦੀ ਮੇਰਾ ਟਾਈਮ ਪਾਸ ਨੀ ਹੋਣਾ ਮੈਂ ਕਿਹਾ ਤੁਹਾਡੀ ਐਪ ਚਾਲੂ ਕਰਾ ਦਿੰਨੀ ਆਂ ਜੇ ਉਹ ਕੁੱਛ ਮਿਲੇਗਾ ਤੇ ਕਰ ਲੈਣਾ ਨੀ ਤੇ ਨਾ ਸਹੀ ਬਈ ਥੋੜ੍ਹਾ ਸੁਣ ਲੈਣਾ ਕਰਨਾ ਥੋੜਾ ਟਾਈਮ ਪਾਸ ਹੋ ਜੇਗਾ ਹੋਰ ਕੀ ਫੇਰ ਘਰ ਦਿਲ ਨੀ ਨਾ ਲੱਗਦਾ ਦਾ ਹਾਲੇ ਚੱਲ ਰਿਹਾ ਐ ਜੇ ਹੋਇਆ ਨੀ ਮਤਲਬ ਪਾਈ ਹੋਈ ਹੈ ਮੰਮੀ ਨੇ ਲੈਟਰ- ਲੂਟਰ ਪਾਏ ਹੋਏ ਨੇ ਪਰ ਮੰਮੀ ਨੂੰ ਛੋੜਣ ਨੂੰ ਕੋਈ ਤਿਆਰ ਹੀ ਨਹੀਂ ਪਤਾ ਹੈ ਨਾ ਬਈ ਜ਼ਿਆਦਾ ਕੰਮ ਕਰਦੀ ਐ ਉਹ ਸੁਨਦੇ ਹੀ ਨਹੀਂ ਪਏ ਕਹਿੰਦੇ ਅਸੀਂ ਤੁਹਾਨੂੰ ਨਹੀਂ ਛੱਡ ਸਕਦੇ
ਹੈਂ ਅੱਛਾ ਫਿ ਕਿੰਨਾ ਟਾਈਮ ਤੇ ਹੋ ਕਿੰਨੇ ਸਾਲ ਹੋ ਗਏ ਨੇ
ਮੰਮੀ ਨੂੰ ਤੇ ਇੰਨੇ ਸਾਲ ਹੋ ਗਏ ਅੱਸੀ ਨਿੱਕੇ -ਨਿੱਕੇ ਹੁੰਦੇ ਸੀ
ਹਾਂ ਕਿੱਡੇ ਸਾਲ ਹੋ ਗਏ ਤਾਂ ਹੀ ਤਾਂ ਫੇਰ ਉਹ ਇਕਦਮ ਥੋੜ੍ਹੀ ਨਾ ਛੋੜਨ ਦੇਣਗੇ ਵੀ
ਨਹੀਂ ਛੋੜ ਰਹੇ ਨੇ ਛੋੜ ਰਹੇ ਮੰਮੀ ਤੇ ਕਾਫੀ ਟਾਈਮ ਤੋਂ ਟਰਾਈ ਕਰ ਰਹੀ ਐ, ਤੇ ਫੇਰ
ਤਾਂ ਵੇ ਜਿੰਨਾ ਵੀ ਆ ਜੇ ਓਹਨਾ ਈ
ਹਾਂ ਅਰੇ ਪਤਾ ਕਿ ਹੁਣ ਕੰਮ ਜ਼ਿਆਦਾ ਲੈਣ ਲੱਗ ਗਏ ਨੇ ਪਹਿਲੇ ਇੰਨਾ ਕੰਮ ਨੀ ਹੁੰਦਾ ਸੀ ਜਿੰਨਾ ਹੁਣ ਲੈਂਦੇ ਨੇ ਪਰ ਸੈਲਰੀ ਸਹੀ ਤਰ੍ਹਾਂ ਪਾਉਂਦੇ ਨੀ ਹੈਗੇ। ਇੰਨਾ ਪਰੇਸ਼ਾਨ ਕਰਦੇ ਨੇ ਫੇਰ ਮੰਮੀ ਕਹਿੰਦੀ ਫੇਰ ਫਾਇਦਾ ਕਿ ਹੋਇਆ ਮੰਮੀ ਨੂੰ ਹੋਰ, ਥਕਾਵਟ ਨਾਲ ਰਾਤੀ ਨੀਂਦਰ ਨੀ ਆਉਂਦੀ ਹੈਗੀ। ਇੰਨੀ ਥੱਕ ਜਾਂਦੀ ਏ।
ਅੱਛੀ ਤਰ੍ਹਾਂ ਕੰਮ ਲੈ ਲੈਂਦੇ ਨੇ।
ਹੋਰ ਕਿ? ਭੱਜ ਦੌੜ ਬੜੀ ਐ। ਕਿਉਂਕਿ ਹੋਰ ਕੋਈ ਕਰਦੀਆਂ ਨੀ ਹੁਣ। ਉਹਨਾਂ ਨੂੰ ਪਤਾ ਕਿ ਜਿਹੜਾ ਬੰਦਾ ਕਰਦਾ ਉਹਦੇ ਕੋਲ ਹੀ ਲਓ। ਕਈ ਤੇ ਗਾਲਾਂ ਖਾਨ ਨੂੰ, ਤਿਆਰ ਹੋ ਜਾਂਦੀ। ਮੰਮੀ ਨੂੰ ਗਾਲਾਂ ਖਾਣੀ ਪਸੰਦ ਨਹੀਂ ਹੈ। ਡਾਂਟ ਖਾਣੀ, ਫੇਰ ਮੰਮੀ ਕਹਿੰਦੀ ਬਈ ਮੈਂ ਡਾਂਟ ਨਹੀਂ ਖਾ ਸਕਦੀ ਮੈਂ ਕੰਮ ਕਰ ਲਾਂਗੀ। ਫਿਰ, ਕੰਮ ਲੈ ਲੈਂਦੀ ਆਪਣੇ ਸਰੀਰ ਤੋਂ ਫੇਰ ਥੱਕ ਜਾਂਦੀ।
ਫੇਰ ਥੱਕ ਜਾਂਦੀ ਹੈ। ਹਾਂ, ਇਹ ਤੇ ਹੈ। ਪਤਾ ਹੈ, ਉਮਰਾਂ ਵੀ ਤੇ ਹੋ ਗਈਆਂ ਨਾ।
ਹੋਰ ਕੀ। ਹੁਣ ਮੰਮੀ ਕਹਿੰਦੀ ਚਲੋ ਸੋਨੂੰ ਹੁਣ ਹੋ ਗਿਆ ਹੈ ਬਈ ਕਰਨ ਵਾਲਾ। ਹਮ
ਆਪੇ ਪਰਮਾਤਮਾ,
ਹਾਂ ਹੋਰ ਕੀ। ਹੁਣ ਨਾਲੇ ਮੰਮੀ ਕਹਿੰਦੀ ਸੋਨੂੰ ਆਪ, ਆਪਣੇ ਆਪ ਹੁਣ ਬਈ। ਸੋਨੂੰ ਕਹਿੰਦਾ ਮੰਮੀ ਛੋੜ ਦੋ ਕੋਈ ਗੱਲ ਨੀ। ਬਾਈ, ਇੰਨੇ ਸਾਲ ਹੋ ਗਏ ਨੇ ਤੁਸੀਂ ਸਾਨੂੰ ਇੰਨਾ,
ਹਾਂ! ਸਾਡਾ ਵੀ ਕਹਿੰਦਾ ਪਿਆ ਸੀ। ਕਹਿੰਦਾ ਮੰਮੀ ਹੁਣ ਇਹ ਇੱਕ ਘਰ ਬਣ ਗਿਆ ਦੂਜਾ। ਕੈਨੇਡਾ, ਹਮ। ਕਹਿ ਰਿਹਾ ਸੀ। ਕਹਿੰਦਾ ਮੇਰਾ ਵੀ ਇੱਥੇ ਆਣ ਤੇ, ਹੈਂ। ਕਦੀ-ਕਦੀ ਹਜੇਨਾ ਅੱਜ ਪੂਰਾ ਸ ਬੰਨੇ ਦੇ ਸਾਡੇ ਉਹਦੇ ਨਾਲ ਹੀ ਬੰਨੇ ਹਜੇ ਪੂਰਾ ਸ ਸਟੈਂਡ ਨੀ ਨਾ ਹੋਇਆ।
ਹਾਂ।
ਨਾ ਹਲੇ ਅੱਛੀ ਤਰ੍ਹਾਂ ਨਹੀਂ ਹੋਇਆ ਇਹਨਾ।
ਹਮ, ਚਲੋ ਫਿਰ ਜਦੋਂ ਕੋਈ ਗੱਲ ਨੀ ਹਰ ਚੀਜ਼ ਨੂੰ ਟਾਈਮ ਲੱਗਦਾ ਹੈਗਾ।
ਹਾਂ ਹਰ ਕਿਸ ਸਿਰ ਆਪਣੇ -ਆਪਣੇ ਕਰਮ ਨੇ ਨਾ ਸਭ ਨੂੰ ਟਾਈਮ ਲੱਗਦਾ। ਇਹ ਵਰਕ ਫਰਮਟ ਤੇ ਗਿਆ ਨਾ ਸਾਡਾ ਤੇ ਉਰੇ ਪੜ੍ਹਾਈ ਤੇ ਬੇਸ ਤੇ ਗਿਆ।
ਹਾਂ।
ਕਰਕੇ, ਉਹ ਤੇ ਫੇਰ ਜਦੋਂ ਦਰੇ ਤੇ ਉਹ ਤੇ ਜਾਓ ਨਾ ਫਿਰ ਬੰਦਾ ਨ ਜਾਂਦੇ ਹੀ ਲੱਗ ਜਾਂਦਾ ਵੇ।
ਹਾਂ। ਫਿਰ ਨਾ ਹਾਂ। ਇੱਕ ਹੁੰਦਾ ਕਿ ਪਰਮਾਨੈਂਟ ਕੰਮ ਹੈ ਪਰਮਾਨੈਂਟ ਪੂਰੀ ਸੈਲਰੀ ਹੈ। ਮਤਲਬ ਸੈਲਰੀ ਜੋ ਵੀ ਹੈ। ਮਤਲਬ ਪਤਾ ਹੈ ਸਾਨੂੰ ਕਿ ਬਈ ਹਾਂ ਇਨੀ ਆਏਗੀ ਹੀ ਆਏਗੀ। ਉਹਦੇ- ਸ਼ਾਨ ਨਾਲ ਫਿਰ ਬੰਦਾ ਚੱਲਦਾ।
ਹਾਂ। ਮੈਂ ਪਹਿਲੇ ਹੀ ਦਿਖਤਾ ਹੀ ਉਹ ਹੈ ਹੀ ਨਹੀਂ ਹੈ ਬਈ। ਪਹਿਲੇ ਸੋਗੋ ਫੇਰ ਲੱਗੀਆਂ ਸੀ ਕੰਮ ਵਾਲੀਆਂ। ਹੁਣ ਤੋ ਚੀਜ਼ ਰਹੀ ਨੀ ਘਰ। ਮਤਲਬ ਕਿ, ਹਾਂ। ਪੈਸੇ ਦੀ ਬੜੀ ਦਿੱਕਤ ਹੋ ਗਈ ਸਾਡੇ।
ਹਮ।
ਹਮ, ਪੈਸਾ ਨੀ ਹੈਗਾ ਕਿਉਂਕਿ ਸਾਰੀ ਕਮਾਈ ਆਉਂਦੀ ਸੀ।
ਨਾ, ਹਾਂ-ਹਾਂ, ਉਹ ਚੀਜ਼ ਹੱਟ ਕੇ, ਹਾਂ।
ਹਾਂ, ਬਾਕੀ ਦੇ
ਉਹਦੇ ਐਈ ਪੈਸੇ ਨਾਲ ਈ, ਕਹਿੰਦੇ ਨੇ ਕਿ ਪੈਸੇ ਨਾਲ ਨੀ ਹੈ ਪਰ ਹਾਂ, ਠੀਕ ਏ ਪਰਿਵਾਰ ਨਾਲ ਵੀ ਹੈਗਾ, ਪਰ ਪੈਸਾ ਵੀ ਜ਼ਰੂਰੀ।
ਬਾਬੇ ਕਹਿੰਦੇ ਪੈਸਾ ਜਰੂਰੀ ਏ, ਪਰ ਪੈਸੇ ਨੂੰ ਨਾ ਆਪਣੇ ਸਿਰ ਤੇ ਨਾ ਚਾੜਕੇ ਬੈਜੋ, ਵੀ ਇਤਨਾ ਹੰਕਾਰ ਵੀ ਨਾ ਕਰੋ।
ਹਾਂ।
ਉਹ ਇਹ ਕਹਿੰਦੇ ਨੇ, ਪੈਸੇ ਨੂੰ ਰੱਖ ਰੱਖੋ ਜੇਬ ਤੱਕ ਸੀਮਿਤ, ਉਹ ਕਹਿੰਦੇ ਰੱਬ ਨੂੰ ਵੀ ਯਾਦ ਕਰੋ। ਕਈ ਪੈਸਾ ਹੁੰਦਾ ਨਾ ਆਂਦੈ, ਤੇ ਬਦਲ ਜਾਈਦਾ ਵੇ, ਕਈ ਬਦਲ ਜਾਂ ਛੋੜ ਦਿੰਦੇ ਨੇ।
ਹਾਂ, ਹੂੰ
ਫਿਰ ਨਿਤਨੇਮ ਕਰਨਾ ਵੀ ਛੋੜ ਦਿੰਦੇ ਨੇ, ਰੱਬ ਚੇਤੇ ਈ ਨਹੀਂ ਰਹਿੰਦਾ। ਐ ਹੁੰਦਾ, ਉਹਨੂੰ ਸਗੋਂ ਕਹਿੰਦੇ ਦੁੱਗਣਾ ਯਾਦ ਕਰੋ, ਕਿ ਤੁਸੀਂ ਸਾਡੇ ਬਈ ਬਾਬਾ, ਇੰਨੀ ਉਹ ਕੀਤੀ।
ਹਾਂ, ਇਹ ਪਾਠ ਵੀ ਤੇ ਹੁੰਦੇ ਨੇ ਉਹ ਬਰਕਤਾਂ ਵਾਸਤੇ।
ਮੈਂ ਸਹੀ ਦੱਸਾਂ ਤੂੰ, ਅੰਮ੍ਰਿਤ ਵੇਲਾ ਹੀ ਸਭ ਤੋਂ ਵਧੀਆ ਈ, ਉਹ ਸਾਰਾ ਬਰਕਤਾਂ ਈ ਆ, ਉਹਦੇ'ਚ ਉਹ ਬਰਕਤਾਂ ਹੀ ਬਰਕਤਾਂ ਹੀ ਉਹਦੇ ਵਿੱਚ, ਪੂਰੇ ਦਿਨ ਤੂ ਜਿੰਨਾ ਮਰਜ਼ੀ ਕਰ ਲੈ ਨ ਨਿੱਤਨੇਮ, ਤੇਨੁੰ ਉਹ ਮ ਫਲ ਨੀ ਮਿਲੇਗਾ, ਜੋ ਤੈਨੂੰ ਅੰਮ੍ਰਿਤ ਵੇਲੇ ਲ ਮਿਲੇਗਾ।
ਹਾਂ, ਉਸ ਟਾਇਮ ਭਾਵੇਂ ਥੋੜਾ ਜਾ ਵੀ
ਤੂੰ ਇੱਕ ਵਾਰੀ ਵੀ ਵਾਹਿਗੁਰੂ ਸਵਰੇ ਬੋਲੇਂਗੀ ਨਾ, ਤੇਰਾ ਕਿੰਨਾ ਮ ਮਤਲਬ ਕਿ, ਗੁਨਾ ਫਾਟੇ ਨੂੰ ਇੱਕ ਵਾਹਿਗੁਰੂ ਹੀ ਮਿਲਜੇਗਾ, ਨਾਮ ਦਾ ਈ ਤੇ ਤੁ ਦੀਨੇ ਜਿੰਨਾ ਮਰਜ਼ੀ ਕਰਲੈ। ਦਿਨੇ ਤੈਨੂੰ ਉਹ ਚੀਜ਼ ਨਹੀਂ ਮਿਲੇਗੀ।
ਹੂੰ, ਹੂੰ।
ਐਂਵੀ, ਐਵੇਂ ਥੋੜੀ ਨਾ ਕਹਿੰਦੇ ਨੇ, ਬਈ ਹੁਣ ਨਾ ਕਹਿੰਦੇ ਸੀ ਨਾ ਸਵੇਰ ਉਠ ਉੱਠੋ, ਪੜ੍ਹਾਈ ਕਰੋ, ਬਈ ਯਾਦ ਰਹੇਗਾ ਸਾਰਾ ਦਿਨ ਪੇਪਰ ਏ। ਐਵੇ, ਐ ਫਿਰ ਸਾਰਾ ਦਿਨ ਸਾਨੂੰ ਬੰਦਗੀ ਯਾਦ ਰਹੇਗੀ, ਬਾਬ ਬਾਬੇ ਦੀਆਂ ਗੱਲਾਂ, ਫਿਰ ਤੁਾਨੂੰ ਪਰਮਾਤਮਾ ਹੀ ਯਾਦ
ਉਹ ਨਾਲੇ ਨਾ, ਅ ਦਿਨ ਹੁੰਦਾ, ਕਿ ਹੁਣ ਐ ਕੰਮ ਏ, ਹੁਣ ਉਹ ਕੰਮ ਏ, ਅਸੀਂ ਅ
ਫਿਰ ਉਹ ਪਾਠ ਵਾਸ ਬਹਿ ਈ ਨਹੀਂ ਪਾਂਦੇ, ਉਹ ਸਵੇਰੇ ਮਤਲਬ ਹੁੰਦਾ ਹੈ ਕਿ ਹਾਂ, ਇੱਕ ਮਤਲਬ ਕੋਈ ਬੁਲਾਣ ਵਾਲਾ ਵੀ ਨੀ ਹੁੰਦਾ
ਕੋਈ ਬੁਲਾਨ ਵਾਲਾ ਵੀ ਨਹੀਂ ਹੁੰਦਾ, ਪੂਰਾ ਦਿਨ ਤੂੰ ਉੰਝ ਵੀ ਤੇ ਇੱਥੇ ਫੋਨ ਕਰ, ਓਧਰ ਫੋਨ ਕਰ। ਫੋਨ ਈ ਨਹੀਂ ਛੋੜਦੇ ਦਿਨੇ ਤੇ, ਦਿਨੇ ਤੇ ਫਲਾਨਾ ਕੰਮ ਕਰ, ਫਿਰ ਓ ਕਰ। ਫੇਰ ਐ ਹੁੰਦਾ ਵੇ, ਫੇਰ ਐ ਦੁਪਹਿਰੇ ਆਰਾਮ ਕਰਲੈ, ਐ ਕਰਲੈ।
ਚ ਅਰਾਮ ਨਾਲ ਸ਼ਾਂਤੀ ਨਾਲ ਅਸੀ ਪੂਰਾ ਓ ਕਰ ਸਕਦੇ ਆਂ, ਪੂਰਾ ਧਿਆਨ ਲਗਾ ਸਕਦੇ ਆਂ, ਹੂੰ।
ਨਾ ਤੇ ਇਸੇ ਨੂੰ ਕੋਈ ਕੰਮ ਕਹਿਣਾ, ਐ'ਚ ਤਾ ਭਾਵੇਂ ਜਿੰਨੀ ਮਰਜ਼ੀ ਬਾਨੀਆ ਪਾਂਡਾ ਭਾਂਵੇ, ਪੂੜ ਉਹ ਖਾਦਾ ਏ, ਐਵੇਂ ਥੋੜ੍ਹੇ ਨਾ ਕਹਿੰਦੇ ਨੇ। ਬਾਬੇ ਕਹਿੰਦੇ ਨੇ, ਨੀਂਦ ਨਾਲ ਤਿਆਗ ਕਰਦੇ ਬਸ। ਓਹ ਤੇ, ਐਹੀ ਕਹਿੰਦੇ ਨੇ‌।
ਹੂੰ।
ਤਿਆਰਦ ਬਾਕੀ ਮੈਂ ਤੇਰਾ ਸਾਰਾ ਸੰਭਾਲਾਂਗਾ ਓਨਾਂ ਕੇਹਾ ਅੰਮ੍ਰਿਤ ਵੇਲਾ ਚਾਈਦਾ ਗੁਰੂ ਨਾਨਕ ਬਾਬੇ ਨੂੰ ਹੋਰ ਕੁੱਛ ਵੀ ਨੀ ਚਾਈਦਾ ਕੁਛ ਵੀ ਨੀ ਕਿਉਂਕੀ ਸਾਡੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਾਹਿਬਜ਼ਾਦੇ ਵਾਰੇ ਸਾਰੇ ਤਾਂ ਵੀ ਓਨਾਂ ਨੇ ਓ ਨੀ ਸੀਖ ਤਾਂ ਬਾਬੇ ਜੀ ਨੇ ਕੇਆ ਸੀ ਅੰਮ੍ਰਿਤ ਵੇਲਾ ਸ਼ੁਰੂ ਕਰੋ ਆਸਾ ਦੀ ਵਾਰ ਸ਼ੁਰੂ ਕਰੋ
ਹੂੰ।
ਬਾਬੇ ਨੇ ਕੇਆ ਸੀ ਜੇ ਤੁਸੀਂ ਵੀ ਸ਼ਹੀਦ ਹੋ ਜਾਂਦੇ ਤੇ ਅਸੀਂ ਤਾਵੀ ਬਈ ਅੰਮ੍ਰਿਤ ਵੇਲਾ ਨੀ ਸੀ ਜਾਨਾ ਤੂੰ ਸੋਚ ਕੈਦੇ ਧਾਨੂੰ ਪਤਾ ਲੱਗ ਗੇਆ ਨਾ ਅੰਰੀਤ ਦੀ ਕੀਮਤ ਤੁਹਾਨੂੰ ਕੋਈ ਕਰੋ ਪਈਆ ਵੀ ਦੇਗਾ ਨਾ ਤੁਸੀਂ ਓ ਵੀ ਨੀ ਲਓਗੇ ਤੂੰ ਸੋਚ ਔਰੀ ਕੀਮਤ ਕੀਨੀ ਹੋਣੀ ਆ, ਕੀਨੀ ਹੋਏਗੀ ਕੀਸੇ ਨੂੰ ਅੰਦਾਜ਼ਾ ਈ ਨਈ ਹੈਗਾ।
ਹੂੰ।
ਕਿਸੇ ਨੂੰ ਵੀ ਅੰਦਾਜ਼ਾ ਹੋਵੇ ਨਾ ਤਜ ਨਾਲ ਖਾ ਨਾ ਅੰਮ੍ਰਿਤ ਵੇਲਾ ਫੜ ਕੀਸੇ ਨੂੰ ਕੀਮਤ ਈ ਨੀ ਪ
ਹਾਂ
ਲੋਕੀ ਕੈਂਦੇ ਨਾ ਕੋਈ ਦੀਨੇ ਵੀ ਕਰ ਲੋ ਰੱਬ ਦਾ ਈ ਨਾ ਲੈਣਾ ਕੈਣ ਵਾਲੇ ਅੰਜ ਵੀ ਕੈਂਦੇ ਨੇ।
ਹੂੰ ਸਭ ਦੀ ਅਪਣੀ-ਅਪਣੀ ਹੁੰਦੀ ਐ ਨਾ ਸੋਚ
ਅਪਣੀ-ਅਪਣੀ ਸੋਚ, ਸੁਣ ਕੇ ਵੀ ਕੈਣਗੇ ਤਾਂ ਵੀ।
ਹਾਂ।
ਤਾਂ ਵੀ ਨੀ ਓਨਾਂ ਦਾ ਅਸਰ ਹੁੰਦਾ, ਐ ਦੇ
ਹੋਰ? ਹਾਂ ਚੱਲ ਹਾਂ, ਚੱਲ ਫੇਰ ਹੈਂ
ਹਾਂਜੀ ਠੀਕ ਏ।
ਹਾਂ ਚਲ ਠੀ-ਠੀ ਥੈਂ
ਠੀਕ ਐ।